ਹੈਲੋ, ਹੈਲੋ ਕਾਲ ਜੀ, ਸਤ ਸ਼੍ਰੀ ਅਕਾਲ ਜੀ।
ਹੋਰ ਠੀਕ,
ਹੋ ਠੀਕ ਹੋ ਜੀ, ਹਾਂਜੀ, ਵਧੀਆ, ਵਧੀਆ ਜੀ ਤੁਸੀਂ ਦੱਸੋ ਜੀ।
ਅਸੀਂ ਵੀ ਵਧੀਆ ਜੀ।
ਕਾਲ ਜੀ।
ਤੇ ਹੋਰ।
ਹੋਰ ਕੀ ਕਰ ਰਹੇ ਹੋ ਤੁਸੀਂ ਕੁਛ ਨੀ ਜੀ ਬਸ ਫ੍ਰੀ ਸੀ ਜੀ।
ਅੱਛਾ ਜੀ ਅੱਛਾ।
ਅਛਾ ਹਾਂਜੀ,
ਚਲੋ ਵਧੀਆ।
ਵਧੀਆ ਜੀ ਹਾਂਜੀ, ਹੋਰ ਅੱਜ ਆਪਾਂ, ਹਾਂਜੀ ਜਾਕੇ ਗੁਰੂਦੁਆਰੇ ਗੱਲ ਕਰਾਂਗੇ ਹਾਂਜੀ ਜ਼ਰੂਰ ਜੀ ਬੋਲੋ ਜੀ।
ਬੀ ਜੰਕ ਫ
ਜੰਕ ਫੂਡ ਇੱਕ ਐਮੇ ਦਾ ਭੋਜਨ ਹੈ, ਹਾਂਜੀ,
ਜਿਸ ਵਿੱਚ ਕੇਲਰ
ਕਲ ਦੀ ਹਾਂਜੀ, ਹਾਂਜੀ,
ਮਿੱਠਾ,
ਹਾਂਜੀ।
ਬੋਤ ਮਾਤਰਾ ਵਿੱਚ ਹੁੰਦੇ ਨੇ ਦੇਖੋ, ਹਨਾ।
ਹਾਂਜੀ ਹਾਂਜੀ।
ਜਿਮੇ ਕਿ ਏਨਾਂ ਦੇ ਵਿੱਚ
ਦੇ ਵਿੱਚ ਸਾਰੇ ਬੀਟਾਮਨ ਹੁੰਦੇ ਨੇ। ਹਾਂਜੀ।
ਅਪਣੇ ਸਰੀਰ ਲਈ ਲੋੜ
ਲਈ ਲੋੜੀਂਦੇ ਹੁੰਦੇ ਨੇਗੇ। ਹਾਂਜੀ।
ਓ ਸਿਰਫ ਨੇ ਕਿ
ਅਪਨੇ ਕਿ ਨਾਂ ਦੇ ਬਰਾਬਰ ਹੁੰਦੇ ਨੇ। ਹਾਂਜੀ ਹਾਂਜੀ, ਬਿਲਕੁਲ ਜੀ।
ਹਾਂਜੀ। ਤੇ ਬੀ ਅਜ
ਅੱਜ ਕੱਲ ਨੇ ਜੇੜੇ ਲੋਕ। ਹਾਂਜੀ।
ਓ ਜੰਕ ਫੂਡ ਤੇ
ਤੇ ਜਾਦਾ ਪ੍ਰੈਫਰ ਕਰ ਰਏ ਨੇ। ਹਾਂਜੀ, ਜਰੂਰ ਜੀ।
ਤੇ ਜਿਮੇ ਕਿ ਜੰਕ
ਕਿਉਂਕੀ ਜੰਕ ਫੂਡ ਹੁੰਦੇ ਨੇ ਵੀ ਲਾ ਲੋ ਬਰਗਰ, ਪੀਜ਼ਾ, ਸੈਂਡਵਿਚ। ਹਾਂਜੀ ਹਾਂਜੀ।
ਤੇ ਜੇੜੇ
ਤੇ ਜੇੜੇ ਪੈਕਡ ਸਨੈਕਸ ਹੁੰਦੇ ਨੇ। ਹਾਂਜੀ। ਓ ਕੁਰਕੁਰੇ, ਨਮਕੀਨ ਏ ਚੀਜਾਂ ਆ ਜਾਂਦੀਆਂ ਨੇ ਨਾ, ਹਾਂਜੀ ਹਾਂਜੀ।
ਪਤੇ ਕੀ ਐ ਜੇੜਾ ਜੰਕ
ਜੰਕ ਫੂਡ ਦੀ ਲੋੜ ਐ। ਹੈ ਹਾਂਜੀ। ਬੋਤ ਘੱਟ। ਗੈਸ। ਬੋਤ ਜਾਦਾ ਬਨ ਰੀ ਐ ਜੀ। ਬੋਹਤ ਜਾਦਾ।
ਹਾਂਜੀ। ਕਿਉਕਿ ਦੇਖੋ ਇੱਕ ਤੇ ਏ ਖਾਣ ਦੇ ਵਿੱਚ ਬੋਹਤ ਸਵਾਦ ਹੁੰਦੈ।
ਹਾਂਜੀ।
ਜਿਦੇ ਵਿੱਚ ਅਲੱਗ ਅਲੱਗ ਤਰਾਂ ਦੇ ਜੇੜੇ ਮਸਾਲੇ ਨੇ। ਔ ਪਾਏ ਜਾਂਦੇ ਨੇ।
ਦੇ ਨੇ। ਹਾਂਜੀ ਹਾਂਜੀ ਬਿਲਕੁਲ ਜੀ।
ਤੇ ਫੇਰ ਕੀ ਏ ਓ ਅਪਣੀ ਜੇੜੀ ਜੀਵ ਐ ਮਤਲਬ ਓਨੂੰ ਸਵਾਦ ਲਗਦੇ ਨੇ। ਦੂਜਾ ਕੀ ਏ ਜੇੜਾ ਵੀ ਏਹ ਬੋਤ ਜਲਦੀ ਤੇਆਰ ਹੋ ਜਾਂਦਾ ਐ।
ਜਾਂਦਾ ਐ। ਹਾਂਜੀ ਹਾਂਜੀ ਬਿਲਕੁਲ ਜੀ।
ਕਿਉਂ ਵੀ ਆਪਾਂ ਵੀ ਸਾਰੇ ਲੋਕ ਦੇਖੋ ਜਾਦਾਤਰ ਹੁਣ ਬਜਾਰ ਦੇ ਵਿੱਚ ਜਾਨੇਂ ਆਂ।
ਹਾਂਜੀ।
ਜਾਂ ਅਪਣੇ ਘਰੇ ਕੋਈ ਵੀ ਗੈਸਟ ਆਉਂਦਾ ਐ।
ਹਾਂਜੀ।
ਤਾਂ ਔ ਪਾਂ ਓਨਾਂ ਨੂੰ ਏਹੀ ਲੇਆ ਕੇ ਦਿੰਨੇ ਆਂਵੀ ਪੀਜੇ਼, ਸਮੋਸੇ, ਬਰਗਰ ਹਨਾ। ਆਪ ਤਾਂ ਵੀ ਦੇਖੋ ਇੱਕ ਟਾਈਮ ਰੋਟੀ ਬਣਾਉਣ ਦੀ ਘੋਲ ਐ ਜੇੜੀ ਕਰ ਲੈਂਨੇ ਆਂ।
ਹਾਂਜੀ ਹਾਂਜੀ ਬਿਲਕੁਲ ਜੀ।
ਕਿਉਂਕਿ ਐ ਹੁੰਦਾ ਈ ਏ ਅਪਣਾ ਟਾਈਮ ਵੀ ਵੇਸਟ
ਵੇਸਟ ਹੋਉਗਾ। ਐਨਾ ਚਿਰ ਆਪਾਂ ਅਗਲੇ ਕੋਲੇ ਬੈਠ ਜਾਂਗੇ। ਹਾਂਜੀ ਬਿਲਕੁਲ ਜੀ।
ਦੂਜਾ ਕੀ ਹੈ ਦੇਖ ਖੋ ਬੌਤ ਸਾ ਹਰ ਇੱਕ ਬੰਦੇ ਕੋਲੇ ਮੋਬਾਇਲ ਫੋਨ ਹੈਗਾ।
ਹਾਂਜੀ।
ਓ ਤੇ ਬੌਤ ਸਾਰੀਆਂ ਜੇੜੀਆਂ ਐਡਸ ਨਈ ਐ ਓ ਆਂਦੀਆਂ ਨੇ।
ਹਾਂ, ਬਿਲਕੁਲ ਜੀ ਬਾਕੀ ਅੱਜ ਕੱਲ ਓਨਲਾਈਨ ਔਡਰ ਵੀ ਬੌਤ ਚੱਲ ਪਏ ਜੀ। ਹੁਨ ਹਰ ਇੱਕ ਮਤਲ ਆਪਾਂ ਕੈਨੇ ਬੀ ਹਰ ਇੱਕ ਪਿੰਡ ਦੇ ਨਾਲ- ਨਾਲ ਥੋੜਾ ਸ਼ੈਹਰੀ ਖੇਤਰ ਹੁੰਦਾ। ਓਨਾਂ ਨੇ ਉਹ ਜੇੜੇ ਔਡਰ ਆਲੇ ਹੁੰਦੇ ਡਿਲੀਵਰੀਅਰ ਸਪੈਸ਼ਲ ਰੱਖ ਰਖੇ ਨੇ।
ਹਾਂਜੀ -ਹਾਂਜੀ
ਫੋਨ ਆਇਆ ਤੇ ਬਸ ਤੁਸੀ ਐ ਮੰਨੋ ਬੀ ਬੀਹ, ਪੱਚੀ ਮਿੰਟਾਂ ਚ ਆਪਨੇ ਕੋਲੇ ਇੱਕ ਘਰ ਬਣ ਦੀ ਏ ਬਸ ਅ ਸਿਰਫ਼ ਅੱਧਾ ਘੰਟਾ ਆਪਾਂ ਸੋਚਦੇ ਆਂ ਕਿ ਆਪਨੇ ਲੀਏ ਪਹੁੰਚ ਹੀ ਜਾਉ ਬਨੀ ਬਨਾਈ ਪਰ ਆਪਾਂ ਐ ਨੀ ਸੋਚਦੇ। ਕਿ ਆਪਨੀ ਸੇਹਤ ਨੂੰ ਬੌਤ ਖ਼ਤਰਨਾਕ ਐ।
ਹਾਂਜੀ ਹਾਂ ਅਪ ਅਪਨੀ ਸੇਤ ਤੇ ਨੇ ਬਹੁਤ ਜ਼ਿਆਦਾ ਬੁਰੇ ਪ੍ਰਭਾਵ ਪੈ ਰੇ ਨੇ।
ਰੇ ਨੇ ਹਾਂਜੀ, ਹਾਂਜੀ। ਜਦਕਿ ਬੱਚੇ ਵੀ ਬੌਤ ਲੱਗ ਰੇ ਨੇ ਹੁਣ ਬੱਚਾ ਸਭ ਤੋਂ ਪੈਲਾਂ ਮੰਮੀ ਪਿਜਾ ਹੋਰ ਤਾ ਕੁਛ ਮੰਗਦੀ ਨੀ। ਇੱਕ ਹੁਨ ਮੇਰੀ ਸੇਲੀ ਦਾ ਮੁੰਡਾ ਆਪਣੇ ਇੱਥੋਂ ਲੈਅਰੇ ਕੋਲ ਘੋੜਾ ਨਾਭ ਨੀ ਹੈਗਾ ਓਥੋਂ ਦਾ ਓਥੇ ਨੈ ਥੋੜ੍ਹੀ ਦੂਰ ਆ ਓਹ ਕੈਫੇ ਖੁੱਲਿਆ ਹੋਇਆ ਜੇ ਪੀ ਪਤਾ ਨੀ ਕੇੜਾ ਕੈਂਦੀ ਸੀ ਉਹ। ਓਦਾ ਮੁੰਡਾ ਨਾ ਘਰੋਂ ਮਤਲਬ ਮੰਨ ਲਓ, ਤੁਸੀ ਸਾਰਾ ਦੋ, ਢਾਈ ਕੁ ਸਾਲ ਦਾ ਢਾਈ ਤਿੰਨ ਸਾਲ ਦਾ ਬੱਚਾ ਤੁਰਨ ਲੱਗ ਜਾਂਦਾ। ਭੱਜ ਲੂ ਕਿ ਮੰਮ ਮੈਂ ਪੀਜ਼ਾ ਖਾ ਕੇ ਆਣਾ।
ਦੇਖਲੋ ਫੇਰ ਤੁਸੀ।
ਦੇਖੋ ਤੁਸੀ, ਹੁਣ ਬੱਚੇ ਏਦੋਂ ਬਾਅਦ ਓਦਾ ਕੀ ਹਾਲ ਹੋਊਗਾ ਵੱਡੇ ਹੋਏ ਤੋਂ?
ਬਹੁਤ ਜੀ ਬਹੁਤ ਬੁਰਾ, ਕਿਉਂਕਿ ਬੱਚੇ ਅੱਜ ਕੱਲੇ ਸਾਰੀਆਂ ਐਡਜ਼ ਦੇਖ ਕੇ ਅਟਰ੍ਰੈਕਟ ਹੋ ਰੇ ਨੇ ਨਾ।
ਐ ਨਾ ਅਟਰੈਕ, ਅਟਰੈਕਟ ਜਆਦੇ ਹੀ ਹੋ ਰੇ ਓ ਥੋੜਾ ਜਿਆ ਬਹੁਤ ਓ ਤੁਸੀ ਪੈਲਾਂ ਆਲੀ ਸੇਤ ਤੇ ਆਪਣੀ ਸੇਤ ਦਾ ਦੇਖੋ ਪੈਲਾਂ ਆਲੇ ਬਜੁਰਗ ਅੱਸੀ, ਨੱਬੇ -ਨੱਬੇ ਸਾਲ ਦੇ ਹੋ ਜਾਂਦੇ ਥੀ ਜਦਕਿ ਉਹ ਕੋਈ ਬਾਹਰਲਾ ਕੁਛ ਨੀ ਖਾਂਦੇ ਸੀ। ਘਰੇ ਦੁੱਧ, ਦਹੀਂ, ਮੱਖਨ, ਰੋਟੀ ਹੋ ਗਈ, ਕੁਛ ਸਲਾਦ ਹੋ ਗਿਆ ਵੱਧ ਤੋਂ ਵੱਧ ਪਿਆਜ ਖਾਂਦੇ ਅੱਜ ਕੱਲ੍ਹ ਦੇ ਬੱਚੇ ਪਿਆਜ ਖਾਂਦੇ ਨੀ। ਹਾਂਜੀ, ਤੇ ਹੁਣ ਤੁਸੀ ਦੇਖੋ ਏਹੀ ਐ ਨਾ ਜੰਕ ਫੂਡ ਨਾਲ ਜੇੜਾ ਆਪਣਾ ਅੱਜ ਕੱਲ ਕੈਸਟਰੋਲ ਐ ਓ ਵੱਧ ਰੇਆ। ਹਾਂ, ਬਾਕੀ ਏਜ਼ ਦਾ ਵੀ ਘਾਟਾ ਹੋ ਰਿਆ ਹੁਣ ਕਿੰਨੀ ਉਮਰ ਆ ਆਪਾਂ ਕੈਂਦੇ ਪੈਂਤੀ ਸਾਲ ਦੇ ਅਟੈਕ ਹੋ ਗਿਆ। ਚਾਲੀ ਸਾਲ ਨੂੰ ਅਟੈਕ ਹੋ ਗਿਆ ਉਹੀ ਐ ਨਾ ਜਦੋਂ ਦੇ ਕੈਸਟਰੋਲ ਵੱਧਗੇ ਨੇ
ਹਾਰਟ ਅਟੈਕ ਤਾ ਆਮ ਗੱਲ ਹੈਗੀ।
ਹਾਂਜੀ -ਹਾਂਜੀ, ਹੁਣ ਵੇਖੋ ਕਿੰਨਾ- ਕਿੰਨਾ ਅਟੈਕ ਆ ਰਿਆ।
ਹਾਂਜੀ, ਹਾਂ ਕਈਆਂ ਨੂੰ ਹੁਣ ਤੁਸੀ ਲਾ ਲੋ ਬੀ ਬ੍ਰੇਨ ਅਟੈਕ ਵੀ ਹੁੰਦੇ ਨੇ ਕੇਸਟਰੋਲ ਵਧਣ ਨਾਲ।
ਬ੍ਰੇਨ ਅਟੈਕ ਆਪਾਂ ਕੈਨੇ ਵਈ ਉਨੂੰ ਪਏ ਪਏ ਨੂੰ ਹਾਰਟ ਅਟੈਕ ਆ ਗਿਆ। ਉਹ ਕੀ ਪਤਾ ਸੋਸਾ, ਮਸਾਲੇ ਕਦੋਂ ਦੇ ਤਿਆਰ ਨੇ।
ਹਾਂਜੀ- ਹਾਂਜੀ।
ਹੁਣ ਨਿਰਾ ਜੰਕ ਫੂਡ ਚ ਜੀ, ਆਹ ਪੈਂਦਾ ਆਪਾਂ ਕਹਿ ਦਿੰਦੇ ਆ। ਆ ਹਾ, ਇਹਨੂੰ ਮਤਲਬ। ਆਪਣੇ, ਆਹ ਕਹਿੰਦੇ ਨੂੰ ਕੋਈ ਮਤਲਬ ਅਹ ਮੈਦਾ ਵਗੈਰਾ, ਮੈਦਾ ਪਚਦੇ ਹੀ ਨੀ ਹੈਗਾ ਜੀ।
ਹਾਂਜੀ।
ਜੀ ਜੇ ਮੈਂ, ਇਸ ਲਈ ਬੋਤ ਹਾਨੀਕਾਰਕ ਹਾਂਜੀ- ਹਾਂਜੀ।
ਦੁ- ਦੂਸਰਾ ਇਹਦੇ ਨਾਲ ਪਤਾ ਕੀ ਏ, ਜੰਕ ਫੂਡ ਦੇ ਨਾਲ ਆਪਣੇ ਚ ਮੁਟਾਪਾ ਵੀ ਏ ਜਿਹੜਾ ਬਹੋਤ ਆਉਂਦਾ।
ਬਹੋਤ ਜਾ਼ਦਾ ਈ ਆਉਂਦਾ ਜੀ।
ਕਿਉਂਕਿ, ਇਚ ਕੈਲੋਰੀਜ਼ ਨੇ ਜਿਹੜੀਆਂ ਬੋਤ ਹੁੰਦੀਆਂ ਨੇ, ਇਹ ਬਹੋਤ ਤੇਜ਼ੀ ਨਾਲ ਜਿਹੜਾ ਆਪਣਾ ਵਜਨ ਹੈ, ਉਹ ਵਧਾਉਂਦੀਆਂ ਨੇਗੀਆਂ ਦੇਖੋ।
ਹਾਂ।
ਥੋੜੇ ਬੋਤ, ਸਾਰੇ ਜਿਵੇਂ ਆਪਾਂ ਕੋਲਡ ਡ੍ਰਿੰਕਸ ਲੈਨੇ ਆ ਇਹਨਾਂ ਦੇ ਵਿੱਚ ਦੇਖੋ ਕਿੰਨਾ ਜਿਆਦਾ ਮਿੱਠਾ ਹੁੰਦਾ।
ਹਾਂਜੀ, ਬਹੋਤ ਜ਼ਾਦਾ ਜੀ।
ਇਹ ਆਪਾਂ ਨੂੰ ਕੀ ਕਰਦੇ ਨੇ-
ਸ਼ੂਗਰ ਹੀ ਕਰਦੀਆਂ ਨੇ ਜੀ, ਅੱਜ ਕਲ ਬੋਤ ਸ਼ੂਗਰ ਦੀ ਪ੍ਰੋਬਲਮ ਤਾਂਹੀ ਆ ਰਹੀ ਆ। ਹੁਣ ਹਰ ਇੱਕ ਘਰ 'ਚ ਹਰ ਘਰ 'ਚ ਇੱਕ ਪੇਸ਼ੈਂਟ ਆ ਸ਼ੂਗਰ ਦਾ।
ਕਿਉਂਕਿ ਆਪਾਂ ਉਸ, ਟਾਈਮ ਇਹ ਦੇਖਦੇ ਵੀ ਇਹ ਤਾਂ ਠੰਡਾ ਹੈਗਾ ਆਪਾਂਨੂੰ ਠੰਡਕ ਦੇਊਗਾ ਪਰ ਉਹ ਨੁਕਸਾਨ ਐ। ਬੋਤ ਈ ਕਰਦਾ ਹੈ।
ਹਾਂਜੀ-ਹਾਂਜੀ। ਇੱਕ ਤਾਂ ਕਿ ਆ ਜਿਹੜੀ ਆਪਣੇ ਅੰਦਰ ਸਰੀਰ ਦਾ ਪਾਚਨ ਸਿਸਟਮ ਹੈ ਉਹ ਵੀ। ਬਹੋਤ ਖ਼ਰਾਬ ਹੁੰਦਾ ਏ ਜੰਕ- ਫੂਡ ਨਾਲ ਹਾਂਜੀ- ਹਾਂਜੀ ਜਰੂਰ ਜੀ।
ਕਿਉਂਕਿ ਆਪਾਂ ਨੂੰ ਲਾ ਲਓ ਵੀ ਗੈਸ ਬਣਦੀ ਹੈ ਐਸ ਡਿਟੀ ਹੁੰਦੀ ਹੈ ਹਨਾ। ਇਹ ਸਮੱਸਿਆਵਾਂ ਦਾ ਬਹੋਤ ਜ਼ਿਆਦਾ।
ਜ਼ਾਦਾ ਸਮਣਾ ਕਰਨਾ ਪੈਂਦਾ, ਹਾਂਜੀ- ਹਾਂਜੀ ਬਿਲਕੁਲ ਜੀ।
ਹੂੰ, ਕਿਉਂਕਿ ਇਹਦੇ ਨਾਲਂ। ਸਰੀਰ ਨੂੰ ਉਸ ਟਾਈਮ ਆਪਾਂ ਨੂੰ ਇੱਕ ਕਹਿ ਦਿੰਦੇ ਹਾਂ ਜਿਵੇਂ ਜੀਵ ਦਾ ਸਵਾਦ ਹੁੰਦਾ ਉਹ ਤਾਂ ਜ਼ਰੂਰ ਮਿਲਦਾ। ਪਰ ਇਹਦੇ ਨਾਲ ਕਿ ਜਿਹੜੀ ਆਪਣੇ ਸਰੀਰ ਨੂੰ ਤਾਕਤ ਮਿਲਣੀ। ਚਾਹੀਦੀ ਏ ਉਹ ਖ਼ਤਮ ਹੋ ਜਾਂਦੀ ਹੈ।
ਹਾਂਜੀ- ਹਾਂਜੀ, ਬਿਲਕੁਲ।
ਕਿਉਂਕਿ ਲੋਕ ਅੱਜ- ਕੱਲ ਦੂਜਿਆਂ ਤੇ ਹੀ ਜ਼ਿਆਦਾ ਡਿਪੈਂਡ ਹੋ ਰਹੇ ਨੇ।
ਕਿ ਆਪਾਂ ਬਾਹਰ ਤੋਂ ਬਣਿਆ ਬਣਾਇਆ ਮੰਗਵਾਈ ਹਾਂਜੀ- ਹਾਂਜੀ ਬਹੋਤ ਜ਼ਾਦਾ। ਹੁਣ ਹਰ ਇੱਕ ਘਰ, 'ਚ ਕੋਈ ਇਹੋ ਜਿਹਾ ਬੰਦਾ ਨੀ ਜਿਹਨੇ ਪੀਜ਼ਾ ਨਾ ਖਾਧਾ ਹੋਵੇ ਬਰਗਰ ਨਾ ਖਾਧਾ ਹੋਵੇ, ਹਾਂ ਹੁਣ ਦੇ- ਖੋ ਜੀ ਪਹਿਲਾਂ ਆਲੇ ਹੁਣ ਆਪਣੇ ਬੇਬੇ- ਬਾਪੂ ਨੇ ਉਹਨਾਂ ਨੂੰ ਪਤਾ ਈ ਨੀ ਪੀਜ਼ਾ। ਕੀ ਆ, ਜਾਂ ਬਰਗਰ ਕੀ ਆ। ਹੁਣ ਦੇਖੋ ਛੋਟੇ ਬੱਚੇ ਨੂੰ ਪੁੱਛ ਲੋੋ, ਹੈਲੋ ਜੀ ਹੂੰ। ਖਾਣਾ ਖਾਂਦੇ ਨੇ ਇਥੇ। ਹਾਂ, ਇਹ ਸਾਰਾ ਕੁਛ ਸ਼ੁਰੂ ਤੋਂ ਹੀ ਖਾਂਦੇ ਆ ਰਹੇ ਨੇ, ਹਾਂਜੀ। ਇੱਕ ਸਾਡੇ ਨਾ, ਸਾਨੂੰ ਆੱਜ- ਕਾੱਲ ਬੋਹਤ ਤਾਕੜੀ ਪਈ ਏ। ਇੱਕ ਸਾਡੇ ਨਾ ਘਾੱਰ ਕੋਲੇ, ਅ ਬਾਪੂ ਆ, ਮਤਲ ਆਪਣੇ ਥੋੜੀ ਦੂ, ਨੇੜੇ ਆ। ਜਾਦਾ ਦੂਰ ਨੀ ਹੈਗਾ, ਓਨਾਂ ਦੀ ਉਮਰ ਇੱਕ ਸੌ ਪਾੰਜ ਸਾਲ ਦੀ ਆ। ਨਾ ਤਾਂ ਉਨਾਂ ਦੀ ਕੋਈ ਨਿਗਾਹ ਚ ਪ੍ਰੋਬਲਮ ਆ
ਫੇਰ ਦੇਖ ਲੋ।
ਨਾ ਉਨਾਂ ਦਾ ਕੋਈ ਗੋਡਾ ਦੁਖਦਾ ਨਾ ਕੋਈ ਅਪਾਂ ਕੈਨੇ ਮੀ ਮੇਰਾ ਹਾੱਡ, ਮੋਢਾ ਦੁਖਦਾ। ਓ ਐਂ ਕੈਂਦੇ ਸੂਡੀ ਕਿਉਂ ਦੁਹੀ ਤੂਸੀ ਕੀ ਕੇਆ ਸਾਡੀ ਉਮਰ ਚ ਆ ਕੇ।
ਹੋਨ ਤੂਸੀ ਲਾ ਲੋ ਵੀ
ਤੂਸੀ ਲਾ ਲੋ ਵੀ ਜੇੜਾ ਇੱਕ ਜੰਕ-ਫੂਡ ਐ, ਹਾਂਜੀ-ਹਾਂਜੀ, ਡੋਪਾ ਮਾਈਨ ਨਾਮ ਦਾ ਇੱਕ ਕੈਮੀਕਲ ਰਿਲੀਜ਼ ਹੁੰਦੈ, ਕੈਂਦੇ ਵੀ, ਅੱਛਾ ਜੀ।
ਜੇੜਾ ਆਪਾਂ ਨੂੰ ਕਿ ਬਾਰ-ਵਾਰ ਜੰਕ-ਫੂਡ ਖਾਨ ਨੂੰ ਮਨ ਕੇ, ਪ੍ਰੇਰਿਤ ਕਰਦੈ ਆਪਾਂ ਨੂੰ ਕਿਤਨਾ ਆਦਤ ਇਕ ਪੈਨ
ਹਾਂਜੀ-ਹਾਂਜੀ।
ਕਿਉਂਕਿ ਈਵਨ ਦੋ ਮੈਂ ਵੀ ਏ ਸਮੱਸੇਆ ਦਾ ਬੋਤ ਸਾਮਣਾ ਕਾਰਦੀ ਆਂ। ਮੈਨੂੰ ਵੀ ਐਵੇਂ ਈ ਹੁੰਦੈ ਕਿ ਬਾੱਸ ਜੰਕ-ਫੂਡ ਖਾ ਲੈ ਫ ਫਟਾਫਟ ਮੈਨੂੰ ਏ ਚੀਜ ਮੇਰੇ ਅੰਦਰ ਨਾ ਕਰੇਵਿੰਗ ਹੋਣ ਲਾੱਗ ਜਾਂਦੀ ਏ, ਜਿੱਦਾਂ ਆਪਾਂ ਕੈਨੇ ਆ। ਵੀ ਏ ਆਪਣੇ ਸਰੀਰ ਲਈ ਬੋਹਤ ਕੂੜੇ ਦੀ ਤਰਾ ਕਾੰਮ ਕਰਦੈ। ਆਪਾਂ ਜਿਵੇਂ ਕੈ ਸਕਦੇ ਆਂਗੇ।
ਹਾਂਜੀ-ਹਾਂਜੀ, ਬਿਲਕੁਲ ਜੀ, ਆਦਤ ਐ ਜੇੜੀ ਲੱਗੀ ਐ, ਓ ਵੀ ਬੋਹਤ ਜਾਦਾ ਮਾੜੀ ਐ, ਹਾਂਜੀ-ਹਾਂਜੀ, ਬਿਲਕੁਲ ਜੀ।
ਸੋ ਆਪਾਂ ਤਾਂ ਏਹੀ ਕੈਨੇ ਆਂ ਕੇ ਵੀ ਜੇੜੇ ਆੱਜ
ਆੱਜ-ਕਾੱਲ ਦੇ, ਹਾਂਜੀ। ਅਪਣੇ ਬੱਚੇਆਂ ਨੂੰ ਐ ਜੇੜਾ ਫਰੈਸ਼ ਫੂਡ ਐ, ਓ ਤੇਆਰ ਕਰਨਾ ਚਾਈਦੈ। ਘਰੇ, ਹਾਂਜੀ-ਹਾਂਜੀ ਬਿਲਕੁਲ ਜੀ, ਓ ਨਾਲੇ ਤਾਂ ਬਿਮਾਰੀਆਂ ਤੋਂ ਬਾੱਚ ਸੱਕ ਸਕਦੇ ਨੇ, ਹਾਂਜੀ-ਹਾਂਜੀ।
ਦੂਜਾ ਕੀ ਓਨਾਂ ਨੂੰ ਅਪਣੈ
ਅਪਣੇ ਘਾਰ ਦਾ ਖਾਣ ਦੀ ਆਦਤ ਪੈਜੂਗੀ, ਹਾਂਜੀ।
ਜਦੋਂ ਕਿ ਆਪਣੇ ਘਰੇ ਦੁੱਧ, ਦਹੀਂ, ਲੱਸੀ ਆਮ ਹੋਣਗੇ। ਤਾਂ ਫੇਰ ਓ ਦੂਜੀਆਂ ਚੀਜ਼ਾਂ ਤੇ ਗੌਰ ਈ ਨੀ ਕਰਨਗੇ।
ਹਾਂਜੀ ਜਰੂਰ ਜੀ ਪਨੀਰ ਹਾਂਜੀ-ਹਾਂਜੀ।
ਦਹੀਂ
ਦਹੀਂ ਕਿੰਨੀਆਂ ਚੀਜਾਂ ਨੇ ਜੇੜੀਆਂ ਤੇਆਰ ਕੀਤੀਆਂ ਜਾਂਦੀਆਂ ਨੇ, ਹਾਂਜੀ-ਹਾਂਜੀ ਬਿਲਕੁਲ ਜੀ।
ਅੱਛਾ, ਹੋਰ ਫਿਰ ਏਹੀ ਗਾੱਲ ਐ ਨਾ ਬੀ
ਆਪੋ ਆਪਣੇ ਬੱਚੇਆਂ ਨੂੰ ਵਾੱਦ ਤੋਂ ਵਾੱਦ ਹੈਨਾ। ਹਾਂਜੀ-ਹਾਂਜੀ, ਜਰੂਰ। ਹਾਂਜੀ-ਹਾਂਜੀ। ਟਾਈਮ ਬਚਾਉਨ ਦੀ ਵੀ ਆਪਣੇ ਬੱਚੇਆਂ ਨੂੰ ਹੀ ਗਲਤ ਰਸਤੇ ਤੇ ਪਾ ਰੇ ਆਂ। ਤੇ ਖਰਾਬ ਹੁੰਦੀ ਐ ਜੀ।
ਹਾਂਜੀ, ਬਿਲਕੁਲ-ਬਿਲਕੁਲ, ਆੱਜ ਛੋਟੇ-ਛੋਟੇ ਬੱਚੇ ਨੇ ਜੇੜੇ
ਇਨੀ ਬਿਮਾਰੀਆਂ ਦਾ ਬੋਹਤ ਜਾਦਾ ਸਾਮਣਾ ਕਰਨਾ, ਹਾਂ ਹੁਣ ਦੇਖੋ ਬੱਚੇਆਂ ਨੂੰ ਏਦੇ ਨਾਲ, ਮੈਦਾ ਹੁੰਦੈ ਨਿਰਾ ਜਦੋਂ ਆਪਾਂ ਪੀਜੇਆ ਬੇਸ ਲਾਉਣੇ ਆ ਜੀ, ਓ ਨਾ ਹੁਣ ਬੱਚੇ ਜਿਗਰਾ, ਬਹੁਤ ਬੱਚਿਆਂ ਨੇ ਜਿਗਰਦੇ ਹੋ ਉਹ ਸੋਜ਼ੀ ਸਾਰੀ ਦਾ ਤੇ ਅਛ ਥੋੜੀ- ਥੋੜੀ ਪ੍ਰੋਬਲਮਾਂ ਹਰੇਕ ਬੱਚੇ ਨੂੰ ਨੇ ਦੋ- ਦੋ, ਢਾਈ- ਢਾਈ ਸਾਲ ਦੇ ਨੂੰ ਜੇ ਆਪਾਂ ਹੋਸਪਿਟਲਾਂ 'ਚ ਦੇਖੀਏ ਬਹੁਤ ਤਰ੍ਹਾਂ ਦੇ ਬੱਚੇ ਮਿਲਦੇ ਨੇ ਉੱਥੇ ਫੇਰ ਡੋਕਟਰਾਂ ਨੂੰ ਕਹਿੰਦਾ ਵੀ ਇਹਨੇ ਫਾਸਟ ਫੂਡ ਜ਼ਿਆਦਾ ਖਾਧਾ ਹੋਇਆ
ਹਾਂਜੀ ਹਾਂ ਬਿਲਕੁਲ ਜੀ ਬਿਲਕੁਲ
ਹਾਂਜੀ ਚਲੋ ਠੀਕ ਹੈ ਠੀਕ ਹੈ ਜੀ ਓਕੇ ਜੀ ਓਕੇ ਥੈਂਕ ਯੂ ਜੀ